ਹੈਲੋ
ਹੈਲੋ
ਹਾਂਜੀ,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
ਜੀ, ਕੀ ਹਾਲ ਜੇ?
ਬਸ ਵਧੀਆ, ਤੁਸੀਂ ਸੁਣਾਓ?
ਜੀ, ਠੀਕ-ਠਾਕ, ਕੀ ਕਰਦੇ ਪਏ ਓ?
ਕੁਛ ਨੀ, ਫ੍ਰੀ ਬੈਠੀਂ ਆ। ਹੁਣੇ ਕੰਮ-ਕੁਮ ਕਰਕੇ ਫ੍ਰੀ ਹੋਈ ਆਂ
ਓਕੇ-ਓਕੇ ਠੀਕ ਹੈ, ਹੋਰ ਘਰ ਦਾ ਕੰਮ-ਕੁਮ ਕਰ ਲਿਆ ਸਾਰਾ?
ਹਾਂ, ਕਰਲਿਆ
ਬਸ ਬੇਠੇ ਆ ਨਹੀਂ-ਨਹੀਂ, ਹਾਓਸ-ਵਾਇਫ ਜੇ
ਅੱਛਾ, ਹਾਊਸ ਵਾਈਫ ਈ
ਸਹੀ ਜੀ।
ਹੋਰ ਬੇਬੀ-ਬੂਬੀ ਹੈਗੇ, ਤੁਹਾਡੇ?
ਹਾਂਜੀ, ਦੋ ਨੇ, ਇੱਕ ਬੇਟੀ ਹੈ, ਇੱਕ ਬੇਟਾ, ਹਾਂਜੀ।
ਵੱਡੀ ਕਿ, ਛੋਟੀ,
ਅ, ਇੱਕ ਵੱਡੀ ਏ, ਇੱਕ ਛੋਟਾ ਹੈ ਬੇਟਾ
ਅੱਛਾ, ਵੱਡੀ ਕਿਹੜੀ ਕਲਾਸ'ਚ?
ਉਹ ਫਿਫਥ ਕਲਾਸ'ਚ, ਛੋਟਾ ਯੂ ਕੇ ਜੀ 'ਚ
ਅੱਛਾ-ਅੱਛਾ, ਠੀਕ ਐ। ਹੋਰ ਸੁਣਾਓ ਹਸਬੈਂਡ ਕਿੱਥੇ ਘਰ?
ਹਾਂਜੀ-ਹਾਂਜੀ। ਘਰੇ ਅੱਜ ਛੁੱਟੀ ਕੀ ਕੰਮ ਤੋਂ ਵੀ ਬੱਚਿਆਂ ਨੇ ਵੀ ਨਾਲ ਲੱਗੇ ਹੋਏ ਨੇ। ਕਹਿੰਦੇ ਚਲੋ ਸਾਨੂੰ ਕਿਤੇ ਲੈਕੇ ਚੱਲੋ।
ਅੱਛਾ।
ਛੁੱਟੀਆਂ ਪਈਆਂ ਬੱਚਿਆਂ ਨੂੰ ਐਹੋ ਜਾਂਦਾ।
ਸਹੀ ਗੱਲ ਐ।
ਅਜੇ ਕੱਲ ਨਾਨਕੇਓਂ ਇੱਕ ਛੋਟਾ ਬੇਟਾ ਆਇਆ ਵਾ। ਉਹਨੂੰ ਅੱਜ ਫੇਰ ਹੈਗਾ ਚੱਲੀਏ ਕਿਤੇ। ਬਾਕੀ ਲਾਈ ਆ, ਹਾਂਜੀ। ਹੋਰ ਤੁਸੀਂ ਸੁਣਾਓ ਤੁਹਾਡੇ ਬੱਚੇ?
ਮੇਰੇ ਵੀ ਦੋ ਬੇਟੀਆਂ ਦੋਨੋ ਛੋਟੀਆਂ ਵਾ ਹਾਂਜੀ। ਤੇ ਇੱਕ ਹੈ ਗੀਏਅ ਮਤਲਬ ਕਿ ਫਸਟ ਵਿੱਚ। ਤੇ ਇੱਕ ਛੋਟੀ ਆ ਹਜੇ ਢਾਈ ਸਾਲਾਂ ਦੀਆ ਹਜੇ।
ਅੱਛਾਯ-ਅੱਛਾ।
ਹਾਂਜੀ।
ਚਲੋ, ਵਧ
ਹੋਰ ਸੁਣਾਓ, ਹੂੰ?
ਬਸ ਗਏ ਨੀ ਕਿਤੇ ਛੁਟੀਆਂ ਚ ਘੁੰਮਣ ਵਗੈਰਾ?
ਨਾ ਜਣਕ
ਫ ਸਗੋਂ ਬੱਚੇ ਤਾਂ ਕਹਿੰਦੇ ਸਾਨੂੰ ਕਮਣ ਲੈ ਕੇ ਜਾ ਤੁਸੀਂ ਕਹਿੰਦੇ ਬੱਚਿਆਂ ਨੂੰ ਔਖਾ ਜਾਂਦਾ।
ਨਹੀਂ ਉਹ ਛੋਟੀ ਬੜੇ ਕੰਮ ਕਰਦੀ। ਉਹ ਜ਼ਿਆਦਾ ਤੰਗ ਆਦੀ ਆ ਹਾਂ।
ਹਮ। ਬਸ ਬੈਠੇ ਬੱਚਿਆਂ ਨਾਲ ਗਸਟ ਆਏ ਹੋਏ ਨੇ ਉਹ ਨ ਨਾਨ ਵੀ ਚ ਵੱਡੀ ਆ ਰਹੀ ਮੇਰੀ। ਲੱਗੇ ਹੋੁਣ ਉਹਨਾਂ ਵਿੱਚ ਹੀ ਲੱਗੇ ਹੋਏ ਆਪਣਾ ਹਜੇ ਘਰੋਂ ਨਿਕਲਿਆ ਨੀ ਜਾ ਰਿਹਾ ਕਿਤੇ ਵੀ।
ਹਾਂ।
ਹਾਂਜੀ ਜਦੋਂ ਛੁੱਟੀਆਂ ਖਤਮ ਹੁੰਦਾ ਟਾਈਮ ਹਾਂਜੀ ਹਾਂਜੀ।